ਭਾਜੀ, ਕੀ ਹਾਲ ਚਾਲ?
ਸਤਿ ਸ੍ਰੀ ਅਕਾਲ ਜੀ ਕਿਵੇਂ ਓ?
ਵਧੀਆ ਤੁਸੀਂ ਦੱਸੋ?
ਵਧੀਆ ਜੀ ਵਧੀਆ ਬਾਹਰ ਆਏ ਓ ਕਿਤੇ।
ਹਾਂਜੀ ਹਾਂਜੀ, ਬਾ ਸਮਾਨ ਲੈਣ ਆਇਆ ਸੀ ਥੋੜਾ ਜਾ ਬਾਜ਼ਾਰ ਮੈਂ ਕਿਹਾ ਚਲੋ ਭਾਜੀ ਨੂੰ ਫੋਨ ਕਰ ਲਈਏ।
ਅਛਾ, ਕੀ ਲੈਣਾ ਆਇਓ?
ਮੈਂ ਇੱਕ ਤੇ ਮਤਲਬ ਦੋ ਤਿੰਨ ਪੈਕੇਟੋ ਓਦੇ ਲੈਣੇ ਦਲੀਏ ਦੇ।
ਅੱਛਾ ਜੀ।
ਹਾਂ, ਤੇ ਇੱਕ ਬਸ ਇੱਕ ਬੰਦੇ ਤੋਂ ਪੇਮਟ ਲੈਣੀ ਸੀ।
ਦਲੀਆ- ਦਲੀਆਂ ਖਾ ਲੈਦੇ ਹੋ?
ਖਾ ਲੈਦੇ, ਭਾਜੀ ਘਰ ਦੇ ਬਣਾਉਦੇ ਨੇ, ਪੇ ਖਾਣਾ ਪੈਦਾ।
ਦੁਧ ਵਾਲਾ, ਕੇ ਨਮਕੀਨ-
ਦੁੱਧ ਆਲਾ ਭਾਜੀ।
ਅੱਛਾ ਜੀ।
ਨਮਕੀਨ ਤੇ ਖਾਇਆ ਨਈ ਜਾਦਾ, ਭਾਰਾ ਤੇ ਹੁੰਦਾ ਭਾਜੀ ਪਰਾਆ ਇਹ ਕਿ ਟੇਸਟ ਵਧੀਆ ਹੋ ਜਾਂਦਾ ਥੋੜਾ।
ਅੱਛਾ ਜੀ, ਹੋਰ ਘੁੰਮਣ ਫਿਰਨ ਜਾਣਾ ਕਿਤੇ?
ਭਾਜੀ ਹਜੇ ਤੇ ਨੀ ਹਜੇ ਅੰਮ੍ਰਿਤਸਰ ਹੋ ਕੇ ਆਇਆ ਕੁਛ ਦਿਨ ਪਹਿਲਾਂ ਈ।
ਅੱਛਾ ਜੀ, ਅੰਮ੍ਰਿਤਸਰ ਕਿੱਥੇ ਗਏ।
ਦਰਬਾਰ ਸਾਹਿਬ ਹੋ ਕੇ ਆਏ ਸੀ ਤੇ ਜਲਿਆਂ ਆਲਾ ਬਾਗ ਤੇ ਅਟਾਰੀ ਬਾਰਡਰ। ਤੇ ਬਾਗਾ ਬੋਡਰ ਵੀ ਦੇਖ ਆਇਆ ਹਾਂਜੀ।
ਅਛਾ, ਕਿਨਾ ਖਰਚਾ ਹੋ ਗਿਆ ਤੁਹਾਡਾ ਟੋਟਲ?
ਹਾਂਜੀ ਖਰਚਾ ਤੇ। ਇੱਕ ਵਾਰ ਨਾ, ਅਸੀਂ ਨੌ ਤਰੀਕ ਨੂੰ ਟਿਕਟਾਂ ਕਰਾਈਆਂ ਜੂਨ ਨੂੰ, ਤੇਰਾਂ ਜਣੇ ਸੀ ਤੇ ਪੰਜ ਛੇ ਹਜ਼ਾਰ ਰੁਪਏ ਦੀ ਟਿਕਟਾਂ ਹੋਈਆਂ ਸਾਡੀਆਂ।
ਅੱਛਾ।
ਓ ਸੀ ਰਾਤੀ ਮਤਲਬ ਰਾਤੀ ਆਪਾਂ ਕਰੀ ਸੀ ਇੱਕ ਡੇਢ ਵਜੇ ਦੀ। ਤੇ ਉਹ ਸਾਂਨੂੰ ਧਿਆਨ ਨੀ ਰਿਹਾ, ਅਸੀ ਨਾ ਅਸੀ ਸੋਚਿਆ ਦਸ ਤਰੀਕ, ਦੀ ਹੈ। ਰਾਤੀ ਦੀ
ਅੱਛਾ ਅੱਛਾ।
ਮੈ, ਨੌ ਤਰੀਕ ਰਾਤੀ ਬਾਰਾਂ- ਸਾਢੇ ਬਾਰਾਂ ਵਜੇ ਮੈਸਜ ਆਇਆ। ਤੁਹਾਡੀੇ ਟ੍ਰੇਨ ਆਣ ਵਾਲੀ ਐ ਵੀਹ ਮਿੰਟ ਚ। ਆਪਾਂ ਸਵੇਰੇ ਉੱਠ ਕੇ ਮੈਂ ਹੀ ਦੇਖਿਆ ਹੈਂ ਨਹੀਂ ਨੀ ਪਹੁੰਚੇ ਨੀ। ਆਪਾਂ ਸਵੇਰੇ ਦੇਖਿਆਂ ਉੱਠ ਕੇ ਕੀ ਮੈਸੇਜ ਕੀ ਆਇਆਂ, ਫ਼ਿਰ ਟ੍ਰੇਨ ਚੱਲੇਗੀ ਹੁਣ ਪੰਜ ਛੇ ਹਜ਼ਾਰ ਰੁਪਇਆ ਉੱਥੇ ਖ਼ਰਾਬ ਹੋ ਗਿਆਂ। ਆਪਣੇਂ
ਅੱਛਾ।
ਤੇ ਵਾਪਸੀ ਦੀਵੀ ਸੀ, ਤੇ ਵਾਪਸੀ ਦੀ ਕੈਸਲ ਕਰਨੀ ਪਈ, ਕਿਉਕਿ ਦਸ ਤਰੀਕ ਨੂੰ ਤੇ ਦੁਬਾਰਾ ਟਿਕਟ ਬੁੱਕ ਕਰਾ ਕੇ, ਗਏ ਆਪਾਂ। ਗਿਆਰਾਂ ਦੀ ਵਾਪਸੀ ਸੀ। ਤੇ ਮਤਲਬ, ਮੰਨ ਲਓ ਤੁਸੀ, ਆ ਗਿਆ ਪੱਚੀ ਤੀਹ ਹਜ਼ਾਰ ਰੁਪਏ ਖਰਚਾ।
ਮਤਲਬ ਉਥੇਂ ਸਾਰਾ ਖਾ ਵੀ ਆ ਘੁੰਮ ਵੀ ਆ
ਹਾਂ ਘੁੰਮ ਵੀ ਲਿਆ ਬਾਰਾਂ ਤੇਰਾਂ ਜਾਣੇ ਸੀ ਆਪਾਂ।
ਆਪਾ ਤੇ ਦਰਬਾਰ ਸਾਹਿਬ ਗਏ ਹੀ, ਬੱਸ ਚ ਗਏ ਆ ਮੱਥਾਂ ਟੇਕਿਆ। ਬਾਹਰ ਆਏਂ, ਰੋਟੀ ਰੁਟੀ ਖਾਧੀ। ਨਾਲ ਈ ਵਾਪਸ ਲੰਗਰ ਬੜਾ ਵਧੀਆ ਹੁੰਦਾ ਓਥੇ ਦਾ।
ਹਾਂ ਪਰ ਲੰਗਰ ਤੇ ਰੱਬ ਦਾ ਪ੍ਰਸ਼ਾਦ ਹੈ ਭਾਜੀ। ਹਰ ਸਾਈਡ ਦਾ ਈ ਵਧੀਆ।
ਪਰ ਬੜੇ ਬੜੀ ਬੇਨਤੀ ਨਾਲ ਦਿੰਦੇ ਮਾ ਪਿਆਰ ਭਾਵ ਨਾਲ, ਮਨ ਪਰ ਸੋਚਦੇ ਤੇ ਮਨ ਆਨੰਦ ਆ, ਜਾਂਦਾ ਖਾਂਨ ਦਾ-
ਹਾਂਜੀ ਹਾਂਜੀ
ਤੁਹਾਂਨੂੰ ਪਤਾਂ, ਸਿੱਖਾਂ ਸਿੱਖ ਵੈਹੇ ਕੀ ਕਰਦੇਂ ਆ?
ਓ ਆਪਣਾ ਦਸ ਤਮਾਈ ਦਾ ਦਸਵਾਂ ਹਿੱਸਾ ਨਾ ਉੱਥੇ ਗੁਰਦੁਆਰੇ ਚੜਾ ਦਿੰਦੇ ਆ। ਜਿਹਨ੍ਹਾਂ ਨਾਲ, ਉਹ ਲੰਗਰ -ਲੂੰਗਰ ਚੱਲ ਲੰਗਰ ਲੂੰਗਰ ਚੱਲਦੇ ਆ।
ਬਹੁਤ ਵਧੀਆ ਠੀਕ ਐ ਜੀ ਭਾਜੀ ਮੈਂ ਏਸ ਧਰਮ ਚ ਈ ਦੇਖਿਆ ਮੈਂ ਸਿੱਖ ਚ।
ਬੜੀ ਦੇਰ ਦੀ, ਚੀਜ਼ ਮੈਂ ਕਿਹਾਂ ਬੜੀ ਚਿਰ ਦੀ, ਚੀਜ਼ ਚੱਲੀ ਆ ਰਹੀ ਹੈਂ।
ਹਾਂਜੀ ਹਾਂਜੀ।
ਅਸੀ ਵੀ ਸੋਚਿਆ ਸੀਗਾ, ਹੁਣ ਅਸੀ ਜਾਣਾ ਜੰਮੂ, ਉਸ ਤੋ ਬਾਅਦ ਫਿਰ ਅਸੀ ਜਾਵਾਂਗੇ ਹਿਮਾਚਲ।
ਬੱਸ
ਛੁੱਟਿਆ ਪੈ ਜਾਣ, ਬਸ ਭਰਾ ਆਉਦਾਂ -
ਛੁਟੀਆਂ ਉਹਨਾਂ ਹੁਣ ਲਿੱਤੀਆਂ ਸੀ ਨਾ, ਪਰਸਨਲ। ਤੇ ਚਾਹੀਦੀਆਂ।
ਜੂਨ ਚ ਤੇ ਅਸੀਂ ਜਾ ਨੀਂ ਨਾ ਪਾਏਂ, ਮੇਰੇ ਫਾਦਰ ਨੂੰ ਥੋੜ੍ਹੀ ਇੰਜਾਇਟੀ ਦੀ ਹੋ ਗਈ ਸੀ ਪ੍ਰੋਬਲਮ।
ਹੈਲੋ-
ਕੋ ਅੱਛਾ ਅੱਛਾ ਇੰਜਾਇਟ ਜੀ ਪ੍ਰੋਬਲਮ ਹੋ ਗਈ ਸੀ ਹੈ।
ਹਾਂਜੀ, ਹਾਂਜੀ। ਫੇਰ ਉਹ ਦਵਾਈਆਂ ਦੁਵਾਈਆਂ ਖਾਂਦੇ ਰਹੇ, ਫੇਰ ਕਾਫੀ ਟਾਈਮ ਉਝਹੀ ਬੀਤ ਗਿਆ।
ਹੁਣ ਠੀਕ ਹੈ, ਤਬੀਯਤ ਉਹਨਾਂ ਦੀ
ਹਜੇ ਵੀ ਨੀਂਦ ਦੀ ਗੋਲੀ ਦਿੱਤੀਆਂ ਹੋਈਆਂ ਕਿ ਸਵੇਰੇ ਖਾਓ ਤੇ ਪੂਰੇ ਦਿਨ ਬੰਦਾ ਸੁੱਤਾ ਰੈਂਦਾ।
ਐ ਬੜੀ ਮਾੜੀ ਚੀਜ਼ ਐ।
ਹਾਂਜੀ ਮੈਂ ਠੀਕ ਐ ਬਾਕੀ ਹੂੰ, ਤਬੀਯਤ ਠੀਕ ਰੱਖੇ ਪਰਮਾਤਮਾ ਸਾਰੇਆਂ ਦੀ- ਮੈਂ ਕਿਹਾ ਹੁਨੇ ਮੇਰਾ ਭਰਾ ਵੀ ਓ ਯਾਦਗਾਰ ਕਿੱਸਾ ਤੇ ਭਾਜੀ ਐਨਾ ਕੁਛ ਹੈ ਨੀ- ਬਾ ਹੁਣੇ ਭਰਾ ਹੋ ਕੇ ਆਯਾ ਮੇਰਾ, ਮਨਾਲੀ ਵੇਰਾਰਾ ਹੋਇਆ ਸੀ ਗਿਆ ਸੀ ਉਹ ਵੀ-
ਅਛਾ-
ਤੇ ਮਨਾਲੀ ਕੌਕਸਰ ਤੇ ਰੋਹਤਾਂਗ ਵਗੈਰਾ ਹੋ ਕੇ ਆਇਆ।
ਮਨਾਲੀ ਬਾਈ ਖ਼ਤਰਾ ਐਂ, ਇਸ ਟਾਇਮ।
ਹਾਂਜੀ ਹਾਂਜੀ।
ਉਹਨੂੰ ਸੀਜ਼ਨ ਅੱਛਾ ਅੱਛਾ, ਜੂਨ ਚ ਚਲੋ ਗਰਮੀ ਹੁੰਦੀ ਆ ਨਾ ਹੁਨ ਸੀਜ਼ਨ ਚੇਂਜ ਹੋਣਾ ਤੇ ਬਰਫ਼ਾਂ ਡਿੱਗਣੀ ਸਾਰਟ ਹੋ ਜਾਣੀ ਆ।
ਨਈ ਉਸ ਟਾਈਮ ਵੀ ਸੀ ਜੂਨ ਚ ਨਾ ਲਾਸਟ ਚ ਗਿਆ ਸੀ ਪੱਚੀ ਛੱਬੀ ਤਰੀਕ ਨੂੰ।
ਹਾਂ- ਹਾਂ-
ਬਰਫ਼ ਵਗ਼ੈਰਾ ਉਤੇ ਰੋਹਤਾਂਗ ਸਾਈਡ ਸੀਂ, ਬਰਫ਼ ਵਗ਼ੈਰਾ ਉੱਥੇ ਵੀ
ਅ ਉੱਥੇ ਜਾਣਾ ਨੀ ਨਾ ਚਾਹੀਦਾ ਗੱਡੀ ਸਲਿੱਪ ਕਰ ਜਾਂਦੀ ਆ। ਹਾਂ। ਅੱਛਾ, ਤੇ ਮਕੈਨਿਕ ਵੈਸੇ ਨੀਂ ਮਿਲ਼ਦੇ।
ਹਾਂ ਮਕੈਨਿਕ ਵੈਸੇ ਨੀ ਮਿਲਦੇ, ਪਰ ਇਹ ਕਿ ਉਹਨੇ ਸਾਥ ਛੱਡਿਆ ਨੀ ਉਥੇ, ਘਰ ਤੱਕ ਤੇ ਆ ਗਈ ਵਾਪਸ ਦੁਬਾਰਾ।
ਅੱਛਾ, ਸਾਡੇ ਨਾਲ ਇੱਕ ਵਾਰੀ ਹੋਇਆ ਸੀ।
ਕਿਹੜੀ ਗੱਡੀ ਲੈ ਗਈ ਤੁਸੀ-
ਅਸੀ ਤੇ ਲੈ ਗਏ ਸੀ ਥਾਰ, ਉਹਨੇ ਉਥੇ ਜਾ ਕੇ ਕਰਤਾ ਕਮ ਫਲਿੱਪ ਕਰੀਂ ਜਾਏਂ, ਫ਼ਿਰ ਇੱਕ ਬੜੀ ਮੁਸ਼ਿਕਲ ਮਕੈਨਿਕ ਲੱਭਿਆਂ ਪਿੰਡ ਚੋਂ
ਅੱਛਾ ਅੱਛਾ, ਤੇ ਦਿੱਕਤ ਕੀ ਆਈ ਸੀ?
ਦਿੱਕਤ ਕੁਛ ਵੀ ਨੀ ਉਹਦਾ ਉਹ ਹੀਗਾ, ਪਾਣੀ ਖ਼ਤਮ ਹੋ ਗਿਆਦਾ ਗੱਡੀ ਦਾ, ਜਦੋਂ ਬਾਅਦ ਚੋਂ ਪਤਾ ਲੱਗਾ।
ਅੱਛਾ ਅੱਛਾ, ਤੇ ਤੂੰਆ ਦੇਗੀ ਹੋਣੀ ਉਹ ਤੇ, ਬੋਨਟ ਤੋਂ?
ਹੋਰ ਹੋਰ, ਤੇ ਉਹਨੇ ਮਕੈਨਿਕ ਨੇ ਦੱਸ ਹਜ਼ਾਰ ਰੁਪਏ ਲਿੱਤਾ, ਕਹਿੰਦਾ ਮੇਰੇ ਕੋਲ ਕਮਾਈ ਐਨੀ ਮੈਂ ਕਿੱਦਾਂ ਕਰਾਂਗਾ।
ਹਮ
ਅਸੀਂ ਤਾਂ ਕੋਈ ਨੀ, ਸਾਡੇ ਮਾੜਾ ਦਿਨ ਆ, ਤੇ ਲੁੱਟ ਲੂ ਗਾ
ਆਹੋ ਉਹ ਤੇ ਹੈ, ਪਰ ਐ ਨਾ ਕਿ ਮਜ਼ਬੂਰੀ ਚ ਦੇਣੇ ਵੀ ਪੈਂਦੇ ਨੇ, ਉਹਨੂੰ ਮਨਾ ਵੀ ਨਹੀਂ ਕਰ ਸਕਦੇ।
ਹੋਰ ਹੋਰ ਕਿਉਕਿ ਹਨੇਰਾ ਸੀਗਾ ਨਾ, ਰਾਤ ਦਾ ਵੇਲਾ ਹੀ ਫਸੇ ਦੇ ਸੀ ਪਹਾੜ ਚ।
ਬਾਈ ਉੱਥੇ ਤੇ ਭਾਜੀ ਆਲਟੋ ਵਗੈਰਾ ਵਧੀਆ ਚੱਲਦੀ ਆ, ਆਲਟੋ ਵਗੈਰਾ ਲੈ ਜਾਓ ਨਾ।
ਹਾਂ ਹਾਂ ਉਹ ਛੋਟੀ ਜਿਹੀ ਗੱਡੀ ਹੈ ਨਾ, ਉਹ ਸਹੀ ਚੱਲਦੀ।
ਹਾਂ। ਮੈਂ ਰੱਖੀ ਹੋਈ ਆਲਟੋ, ਮੈਂ ਉਹਦੇ ਚ ਲੋਹੇ ਪਵਾਏ ਨੇ ਪੱਚੀ ਛੱਬੀ ਆ ਪੱਚੀ ਛੱਬੀ ਨੀ, ਪੰਦਰਾਂ ਸੋਲਾਂ ਇੰਚੀ ਦੇ।
ਅੱਛਾ, ਆ ਜਿਹੜੇ ਹੁੰਦੇ ਨੀ। ਗੱਡੀ ਦੇ ਥੱਲੇ ਜਿਹੜੇ ਲੱਗਦੇ ਨੀ, ਉਹ ਬਰਫ਼ ਤੇ ਸਲਿੱਪ ਨੀ ਕਰਦੀ, ਕੰਢੇ ਜਹੇ ਲੱਗ ਜਾਂਦੇ ਥੱਲੇ। ਹਾਂ ਚੈਨ ਜੀ, ਉਹ ਵੀ ਲਵਾਈ ਦੀ ਹੀ, ਤਾਂ ਵੀ ਬਸ ਬ੍ਰੇਕ ਮਾਰੀ ਪਰ ਡਰਾਈਵਰ ਨੇ ਬ੍ਰੇਕ ਮਾਰੀ ਉਹ ਸਲਿੱਪ ਸਲਿੱਪ ਕਰ ਗਈ ਨਾਲ ਹੀ।
ਅੱ ਅੱਛਾ, ਬਾ ਇਹ ਤੇ ਗੱਡੀਆਂ ਭਾਜੀ ਔਫਰੋਡਿੰਗ ਲਈ ਠੀਕ ਐ, ਥਾਹਰ ਵਗੈਰਾ ਤੇ ਔਫਰੋਡਿੰਗ ਲਈ ਠੀਕ ਐ।
ਹੂੰ, ਬਰਫ਼ ਚ ਪਰ ਜਵਾਬ ਦੇਗੀ।
ਹਾਂ ਬਰਸ਼ ਚ ਜਵਾਬ ਦੇ ਗਈ ਬਾਈ ਇਹ ਹੀ ਐ, ਭਾਜੀ ਉੱਥੇ ਦੇ ਆ, ਆਲਟੋ ਵਗੈਰਾ ਲੈ ਜਾਓ ਵਧੀਆ।
ਹਾਂਜੀ, ਪਰ ਜੇ ਆਲਟੋ ਦਾ ਤੇ ਇੰਜਨ ਖ਼ਰਾਬ ਹੋ ਗਿਆ ਫੇਰ?
ਆਲਟੋ ਦਾ ਨੀ, ਆਈ ਟਵੰਟੀ ਦਾ ਭਾਜੀ।
ਨਹੀਂ ਨਹੀਂ ਮੈਂ ਕਿਹਾ ਜੇ ਆਲਟੋ ਦਾ ਇੰਜਨ ਖਰਾਬ ਹੋ ਗਿਆ ਫੇਰ
ਨਹੀਂ ਇੰੰਥੇ ਕਿੱਥੇ ਖਰਾਬ ਹੋਣਾ, ਭਾਜੀ ਮਾਰੂਤੀ ਦੀ ਗੱਡੀ ਹੈ, ਤਾਂ ਚੱਲਦੀ ਹੈ ਵਧੀਆ। ਫਿਰ ਸਾਰੇ ਲਗਭਗ ਆਲਟੋ ਹੀ ਚਲਾਉਂਦੇ ਨੇ। ਤੇ ਉਹਦੇ ਵਾਸਤੇ ਇਹ ਵੀ ਕਿ ਮਨ ਹੈ ਕਿ ਹਾਂ, ਪੁਰਾਣਾ ਵੀ ਚਾਹੀਦੈ, ਨਾਲੇ ਇਹ ਹੈ ਕਿ ਮਤਲਬ ਕੋਈ ਨਾ ਉਹ ਨਹੀਂ ਹੈ ਕਿ ਸਪੈਸੀਫਿਕ ਡੀਜ਼ਲ ਨਹੀ ਮੈਕੈਨਿਕ ਚਾਹੀਦਾ, ਪੈਟਰੋਲ ਗੱਡੀ, ਉਹ ਮਿਲ ਜਾਂਦੈ, ਇਹਦੇ ਲਈ, ਕਿਤੇ ਵੀ ਡੀਜ਼ਲ ਗੱਡੀ ਦਾ ਹਾਂ, ਹਾਂ, ਕਿਥੇ ਸੁਣਿਆ ਤੇ ਹੈ ਮੈਂ, ਰੀਲ ਰੂਲ ਦੇਖ ਰਿਹਾ ਸੀ।
ਆਹੋ। ਸੱਚੀ, ਮਿਲਾ ਰੇ ਆਂ। ਚੈਕ ਕੀਤਾ ਹੋਇਐ ਅਸੀ। ਗੰਨੇ ਦਾ ਜੂਸ
ਅੱਛਾ ਜੀ? ਚੈਕ ਕਿਵੇਂ ਕੀਤੇ ਤੁਸੀਂ, ਭਾਜੀ? ਹਾਂ, ਐਥਨੋਲ ਤੇ ਪਤਾ ਏ ਮੈਨੂੰ, ਐਥਨੋਲ ਤੇ ਆਈ ਟਵੰਟੀ ਵਗੈਰਾ 'ਚ ਚਲਿਅਐ ਜੜ
ਹਾਂ, ਹਾਂ- ਹਾਂ- ਹਾਂ ਓਹੀ ਹੋ
ਅੱਛਾ, ਅੱਛਾ। ਤੇ ਗੰਨੇ ਦਾ ਜੂਸ ਵਗੈਰਾ ਉਹ
ਦੋਸਤ, ਉਹ ਨੀ, ਮੈਂ ਦੋਸਤ ਨੇ ਕਰਕੇ ਵੇਖਿਆ ਹੀ, ਉਹਨੇ ਪੈਟਰੋਲ ਚ ਗੰਨੇ ਦਾ ਜੂਸ ਪਾ ਕੇ ਨਾ ਆਪਣੇ ਮੋਟਰਸਾਈਕਲ ਚ ਪਾ ਤਾਂ ਹੀ, ਉਹਦਾ ਮੋਟਰਸਾਈਕਲ ਉੱੜਦਾ- ਉੱੜਦਾ ਚੱਲੇ।
ਅੱਛਾ।
ਹੋਰ, ਪਰ ਜਦੋਂ ਬਾਅਦ ਚੋਂ ਬੰਦ ਹੋਇਆ ਉਸ ਤੋਂ, ਬਾਅਦ ਚੱਲਨਾ ਹੀ ਨਈ
ਅੱਛਾ, ਅੱਛਾ ਬਾਏਭਾਜੀ ਸਰ ਕਾਰਾਂ ਨਾ, ਮਤਲਬ ਇੱਕ ਟਾਈਮ ਦੇ ਸੱਠ ਪੈਂਠ ਰੁਪਏ ਪਟਰੋਲ ਹੁੰਦਾ ਹੀ, ਦੋ ਹਜ਼ਾਰ ਪੰਦਰਾਂ ਸੋਲਾਂ ਚ।
ਹਾਂਜੀ ਹਾਂਜੀ, ਸੋਣੇ ਦਾ ਵੀ ਰੇਟ ਘੱਟ ਹੀ
ਹਾਂ, ਤੇ ਹੁਣ ਏਨਾਂ ਨੇ ਕਰਤੈ ਪਟਰੋਲ ਦਾ ਰੇਟ ਇੱਕ ਸੌ ਚਾਰ- ਇੱਕ ਸੌ ਪੰਜ ਤੇ ਪਟਰੋਲ ਦੀ ਕਵਾਲਟੀ ਘੱਟ ਕਰਤੀ ਏ।
ਅੱਛਾ।
ਵੀ ਤੁਸੀਂ ਹੁਣ ਐਂ ਕਰੋ ਨਾ, ਚਲੋਂ ਮੰਨ ਲਓ ਤੁਸੀਂ ਪਟਰੋਲ ਦਾ ਪ੍ਰਾਈਜ਼ ਵਧਾ ਤਾ ਤੇ ਮਿਲਾਵਟ ਤੇ ਨਾ ਕਰੋ ਉਹਦੇ ਚ। ਹ
ਅੱਛਾ।
ਹੁਣ ਬੰਦੇ ਜਿਹੜੀ ਨਵੀਂ ਗੱਡੀਆਂ ਲੈ ਰਹੇ ਨੇ, ਚੱਲ ਚੱਲ ਜਾਏਗੀ ਉਹ ਪਟਰੋਲ ਹਿਸਾਬ ਨਾਲ ਆਪਣੇ ਆਪ ਕਰ ਲਏਗੀ, ਜਿਹੜੀ ਪੁਰਾਣੀ ਗੱਡੀਆਂ ਨੇ ਉਹ ਤੇ ਖਤਮ ਹੋ ਜਾਣਗੀਆਂ ਨਾ!
ਉਹ ਤਾਂ ਹੀ ਚਾਂਦੇ ਖ਼ਤਮ ਕਰਨ ਕਿ ਨਵੀਂ ਗੱਡੀਆਂ ਲੈਣ ਲੋਕੀਂ
ਨਵੀ ਗੱਡੀਆਂ ਲੈਣ, ਇਹੀ ਚੱਕਰ ਏ, ਹੁਣ ਮੈਂ ਦੱਸ ਰਿਹਾ ਭਾ ਜੀ ਐਥੇ ਇੰਡੀਆ ਚ ਕੀ ਹਿਸਾਬ ਹੈ ਕਿ ਪਾਸਿੰਗ ਖ਼ਤਮ ਹੋਈ ਤੇ ਗੱਡੀ ਜੇ ਅੱਗੇ ਪਾਸਿੰਗ ਨਹੀਂ ਹੋ ਸਕਦੀ ਤੇ ਗੱਡੀ ਚਲੇਗੀ ਨੀ, ਚਾਏ ਜਿੰਨੀ ਮਰਜ਼ੀ ਨਵੀਂ ਹੋਏ ਗੱਡੀ।
ਹੂੰ ਹੂੰ
ਦੁਬਈ ਚ ਕੀ ਹਿਸਾਬ ਐ, ਗੱਡੀ ਚਾਹੇ ਸੌ ਸਾਲ ਪੁਰਾਣੀ ਹੋਏ, ਉਹਦੇ 'ਚ ਇਹ ਹੋਣਾ ਚਾਹੀਦਾ ਕਿ ਹਾਂ ਕੰਡੀਸ਼ਨ ਵਧੀਐ, ਧੂੰਆ ਨੀ ਦਿੰਦੀ ਤੇ ਪਾਸਿੰਗ ਹੋਏਗੀ- ਹੋਏਗੀ, ਉਹਦੀ। ਚਾਏ ਦੱਸ ਸਾਲ ਪੁਰਾਣੀ ਹੋਏ, ਚਾਏ ਵੀਹ ਸਾਲ ਪੁਰਾਣੀ ਹੋਏ।
ਤਦੇ ਤੇ ਲੋਕੀ ਜਾਂਦੇ ਬਾਰ
ਹਾਂ। ਵਧੀਐ, ਦੁਬਈ ਚ ਹਾਂ, ਦੁਬਈ ਚ ਦੇਖੋ ਟੈਕਸ ਵੀ ਕੋਈ ਨੀ ਏ, ਪਟਰੋਲ ਵਗੈਰਾ ਕੁਛ ਟੈਕਸ ਨਹੀਂ ਏ, ਕਿਸੀ ਵੀ ਚੀਜ਼ ਦਾ ਟੈਕਸ ਨਹੀਂ ਏ।
ਹੂੰ
ਮੈਂ ਐਸ ਕਾਰਨ ਥੋੜਾ ਦੁਬਈ ਜਾ ਰਿਹਾ ਓਤੇ, ਇੰਡੀਆ ਤੋਂ
ਪਰ ਇਹ ਗਲ ਐ ਦੁਬਈ 'ਚ ਸਿਰਫ਼ ਸਿੱਧੇ ਈ ਇੱਕ ਇਕ ਪਾਸੋ ਹੀ ਜਾ ਸਕਦੇ ਹੋ ਤੁਸੀਂ ਪਾਸਪੋਰਟ ਦੇ ਥਰੂ ਈ। ਡੰਕੀ-ਡੂੰਕੀ ਨੀ ਲੱਗਦੀ, ਉਥੇ?
ਨਹੀਂ, ਡੋਂਕੀ-ਡੂੰਕੀ ਨਈ ਲੱਗਦੀ। ਨਾਲੇ, ਜੂਰਤ ਵੀ ਕੀ ਏ ਕਿਉਂਕਿ ਦੁਬ ਦੁਬਈ ਦਾ ਵੀਜ਼ਾ ਤੇ ਲੱਗ ਜਾਂਦੈ, ਇਜ਼ਲੀ
ਹਾਂ ਈਜ਼ਲੀ ਲੱਗ ਜਾਂਦੈ, ਤੇ ਕਮਾਈ ਵੀ ਵਧੀਆ। ਕਵਾਏ ਵੀ ਵਧੀਆ।
ਕਮਾਈ ਵੀ ਵਧੀਐ, ਬਾ ਐ ਹੈ ਕਿ ਗਰਮੀ ਵਗੈਰਾ ਦਾ ਹਿਸਾਬ ਦੇਖਣਾ
ਉਹ ਉਹੀ ਮੈਂ ਕਹਿਣ ਲੱਗਾ ਹੀ, ਗਰਮੀ ਚ ਤੇ ਬੰਦਾ ਮਰ ਜਾਂਦਾ ਬੂਰਾ ਫੇਰ।
ਹਾਂ।
ਜੇ ਕੰਮ ਕਰਨਾ ਤੇ ਫਿਰ ਗਰਮੀ ਤੇ ਬਰਦਾਸ਼ਤ ਕਰਨੀ ਹਾਂ।
ਤੇ ਉਹਨੇ ਭੇਜਿਆ ਸੀ ਇੱਕ ਬੰਦਾ ਦੁਬਈ, ਉੱਥੋਂ ਉਹਦੇ ਤੋਂ ਕੰਮ ਹੀ ਨੀ ਹੋਇਆ। ਤੇ ਕਹਿੰਦਾ ਗਰਮੀ ਬਹੁਤ ਏ।
ਬਸ ਛੱਡੇ ਕੇ ਆ ਗਏ।
ਨਹੀਂ ਹਾਂ ਛੱਡ ਕੇ ਆਇਆ ਵਾਪਸ ਆ ਗਿਆ ਵਾਪਿਸ ਹੁਣ, ਉਹੇ ਇੱਥੇ ਇੰਡੀਆ ਚ ਲਾ ਰਿਹਾ ਮਜ਼ਦੂਰੀਆਂ।
ਦੇਖੋ ਪੈ ਕਿਵੇਂ ਮਾਂ ਪਿਓ ਦੇ ਪੈਹੈ ਮਿੱਟੀ।
ਨਹੀਂ ਮਾਂ ਪਿਓ ਨੀ ਉਹ ਸੀ, ਮਤਲਬ ਸੀ ਠੀਕ ਠਾਕ ਬੱਚੇ ਵਗੈਰਾ ਸੀ ਉਹਦੇ।
ਅੱਛਾ! ਉਹਨੂੰ ਕਹਿਣੇ ਸਾਨੂੰ ਹੀ ਭੇਜ ਦਿੰਦੇ ਅਸੀਂ ਆਰਾਮ ਨਾਲ ਕੰਮ ਕਰ ਲੈਂਦੇ।
ਹਾਂ ਚਾਹੇ। ਮੈਂ ਕਹਿਣਾ ਭਾਜੀ ਜਿਹੜੀ ਜਿਹੜੀ ਮਰਜ਼ੀ ਦਿੱਕਤ ਹੋਏ ਬੰਦਾ ਤਿੰਨ ਮਹੀਨੇ ਕੰਮ ਲਾ ਲਏ ਨਾ ਆਪਣਾ ਮਨ ਲੱਗ ਜਾਂਦਾ। ਚਾਹੇ ਜਿੰਨੀ ਮਰਜ਼ੀ ਗਰਮੀ ਹੋਏ।
ਹਾਂਜੀ ਹਾਂਜੀ।
ਪਤਾ ਹੁੰਦਾ ਨਾ ਕਿ ਹਾਂ ਮਾਂ ਪਿਓ ਦੇ ਪੈਸੇ ਲੱਗੇ ਹੋਏ ਨੇ ਤੇ ਵਾਪਸ ਜਾਣਾ ਹੀ ਨੀ ਕਿਸੇ ਵੀ ਹਾਲਤ ਵਿੱਚ।
ਹੂੰ
ਹੁਣ ਉਹਦੀ ਜਗ੍ਹਾ ਸਾਡੇ ਮਾਂ ਪਿਓ। ਹੁਣ ਉਹਦੀ ਜਗ੍ਹਾ ਸਾਡੇ ਮਾਂ ਪਿਓ ਹੁੰਦੇ, ਅਸੀਂ ਗਏ ਹੁੰਦੇ ਉੱਥੇ ਆਪਾਂ ਮੈਂ ਕਹਿ ਰਿਹਾ ਆਪਾਂ ਮਰ ਜਾਂਦੇ। ਤੇ ਫਿਰ ਪਰ ਵਾਪਿਸ ਨਾ ਆਉਂਦੇ ਸਾਨੂੰ ਤਾਂ ਚਲੋ। ਠੀਕ ਹੈ ਭਾਜੀ ਠੀਕ।